ਹੈਲੋ, ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ? ਬਸ ਵਧੀਆ ਜੀ ਵਧਿਆ, ਤੁਸੀਂ ਸੁਣਾਓ?
ਬਸ ਠੀਕ-ਠਾਕ। ਤੁਸੀਂ ਦੱਸੋ? ਹੋਰ ਬੱਚੇ ਤੁਹਾਡੇ ਹਾਂਜੀ-ਹਾਂਜੀ ਠੀਕ। ਹ ਠੀਕ ਬੱਚੇ।
ਹਾਂਜੀ-ਹਾਂਜੀ। ਹੋਰ, ਹਾਂਜੀ-ਹਾਂਜੀ-ਹਾਂਜੀ-ਹਾਂਜੀ। ਪਰਸੋਂ ਹੀ ਆਏ ਆ, ਪਰਸੋਂ ਹੀ ਆਏ ਆ। ਹਾਂਜੀ, ਘੁੰਮ ਦੇ ਹਾਂਜੀ। ਛੁੱਟੀਆਂ ਹੀ ਹੁੰਦੀਆਂ ਵੇ ਛੁੱਟੀਆਂ ਚੋ ਜਾ ਲਾ ਆਏ, ਦਸ ਬਾਰਾਂ ਦਿਨ।
ਅੱਛਾ, ਚੰਗਾ ਦਿਲ ਲੱਗ ਗਿਆ ਫਿਰ ਉਥੇ। ਅੱਛਾ-ਅੱਛਾ, ਕਿੱਥੇ-ਕਿੱਥੇ ਹੋ ਕੇ ਆਏ?
ਅਸੀਂ ਉੱਥੇ ਗੁਰਦੁਆਰੇ ਘੁੰਮ ਗਏ ਸੀ, ਪਹਾੜਾਂ ਵਾਲੀ ਸਾਈਡ ਚੇ ਸੀ ਗਾ ਇੱਕ ਗੁਰਦੁਆਰਾ। ਉਹ ਉਧਰ ਨੂੰ ਘੁੰਮ ਕੇ ਆਏ ਸੀ, ਇਕ ਹੋਰ ਸੀ ਏਦਰ ਅੰਬਾਲੇ ਸਾਈਡ ਸੀਗਾ ਉਧਰ ਨੂੰ। ਉੱਧਰ ਘੁੰਮ ਕੇ ਆਏ ਸੀਗੇ ਹਾਂਜੀ। ਗੁਰਦੁਆਰੇ ਹੀ ਦੇਖ ਕੇ ਆਏ ਆ ਫਨ ਫੇਅਰ ਲੱਗ ਅਸੀਂ ਉੱਧਰ ਉਹ ਬੱਚਿਆਂ ਨੂ ਦਿਖਾ ਲਿਆਏ ਆ।
ਹਾਂਜੀ। ਹਾਂ ਸਾਡੇ ਵੀ ਇੱਥੇ ਮੰਦਿਰ ਹੈਗਾ, ਗਾ ਤੇ ਗਏ ਸੀ ਏਕ ਇੱਕ ਦੋ ਦਿਨ ਅਸਤੇ ਹੀ ਫਿਰ ਆ ਗਏ ਸੀ, ਇੱਥੇ ਸਾਡੇ ਵੀ ਮੰਦਿਰ ਹੈਗਾ ਬੜਾ ਖਾਟੂ ਸ਼ਾਮ ਜੀ ਦਾ। ਬੋਤ ਮਾਨਤਾ ਉਹਨਾ ਦੀ ਬੋਤ ਦੁਨੀਆਂ ਜਾਂਦੀ ਏ।
ਹਾਂਜੀ।
ਖਾਟੂ ਸ਼ਾਮ ਜੀ ਨੂੰ ਅੱਜ-ਕੱਲ ਨਾ, ਬਹੁਤ ਲੋਕੀ ਮੰਨਨ ਲੱਗ ਪਏ ਨੇ। ਬੋਤ ਜਾਂਦੇ ਨੇ। ਖਾਟੂ ਸ਼ਾਮ ਜੀ ਦੇ, ਹਾਂਜੀ ਹਾਂ ਸਾਡੇ ਜੀ। ਜੇਠ ਦਾ ਮੁੰਡਾ ਬਹੁਤ ਮੰਨਦਾ ਖਾਟੂ ਸ਼ਾਮ ਜੀ ਨੂ ਆਂ, ਹਾਂਜੀ ਹਾਂਜੀ ਬਹੁਤ ਚਂਗਾ ਨੀ ਮੰਨਦੇ ਨੇ, ਬਾਕੀ ਵੈਸੇ ਵੀ ਬਹੁਤ ਜ਼ਿਆਦਾ ਲੋਕੀ ਕਦੀ ਵਿਰਂਦਾ ਵਨ ਜਾਂਦਾ ਕੋਈ। ਕਿਦਰੇ ਜਾਂਦਾ ਵੇ, ਅਸੀਂ ਇੱਥੇ ਹੀ ਚੱਲੇ ਗਏ, ਚੱਲ ਜਾਂਨੇ ਆਂ।
ਚਲੋ ਵਦਿਆ ਗੱਲ ਆ। ਹਾਂ ਛੁੱਟਿਆਂ ਹੁੰਦੀਆਂ ਛੁੱਟਿਆਂ ਚ ਜਾ ਹੁੰਦਾ ਨਾ ਫੇਰ ਅੱਗੋਂ ਪਿ
ਹਾਂਜੀ ਹਾਂਜੀ ਅੱਗੇ ਪਿੱਛੇ ਜਾਣ ਨੀ ਹੁੰਦਾ, ਤੁਹਾਨੂੰ ਪਤਾ ਹੀ ਹੁਣ ਛੁਟੀਆਂ ਵੀ ਬੱਚਿਆਂ ਦੀਆਂ ਖੁੱਲਣ ਆਂ
ਹਾਂਜੀ ਹਾਂਜੀ ਬਸ ਬੱਚਿਆਂ ਦੇ ਕੰਮਅ ਬਸ ਕੀਤੇ ਨੀ ਜੇ ਕੰਪਲੀਟ, ਪ੍ਰੋਜੈਕਟ ਵਗੈਰਾ ਰਹਿੰਦੇ ਆ।
ਅੱਛਾ ਜੀ, ਤੁਸੀਂ ਆਪੇ ਬਣਾਉਂਦੇ ਕਿ ਬੱਚੇ ਬਣਾਉਂਦੇ ਆਪੇਈ।
ਨਾ ਨਾ ਮੇਰੇ ਕੋਲ ਤਾਂ ਬਣਾ ਤੇ ਇੰਟਰਸਟ ਨੀ ਹੈਗਾ, ਡਰਇੰਗ ਚ ਫਿਰ ਕਿਸੇ ਕੋਲ ਬਣਵਾ ਦੇਈ ਪ੍ਰੋਜੈਕਟ। ਵਗੈਰਾ ਪਹਿਲੀ ਗੱਲ ਤਾਂ ਦੇਣੇ ਹੀ ਨੀ ਚਾਹੀ, ਟੀਚਰਾਂ ਨੂੰ, ਕਿਉਂਕਿ ਬੱਚੇ ਛੋਟੇ ਏ।
ਹੱਟੇ
ਹਾਂਜੀ ਪਤਾ ਵੀ ਹੁੰਦਾਏ ਬਈ ਪੇਰੈਂਟਸ ਨੇ ਬਣਾਉਣੇ ਏ ਬੇ ਦੇਣਾ ਨੀ ਚਾਹੀਦਾ ਟੀਚਰਾਂ ਨੂੰ, ਵੱਡੇ ਹੋਣ ਤੇ ਚਲੋ ਬੱਚਾ ਆਪੇ ਬਣਾ ਲਏ। ਹਾਂਜੀ ਹਾਂਜੀ ਹਾਂਜੀ ਹਾਂ ਫਾਲਤੂ ਖੜਚੇ ਹੀ ਏ।
ਹੋਰ ਅੱਜ ਕੱਲ ਪੜ੍ਹਾਈਆਂ ਵੀ ਬੜੀਆਂ ਔਖੀਆਂ। ਬੱਚਿਆਂ ਦੇ ਏਡੇ ਏਡੇ ਵੱਡੇ ਬੈਗ ਬੱਚਿਆਂ ਨੂੰ ਦੇ ਦੇੰਦੇ ਨੇ ਚੁੱਕੇ ਜਾਂਦੇ ਨੀ ਬੱਚਿਆਂ ਕੋਲੋਂ। ਬੈਗ ਏਡੇ ਏਡੇ ਆਂ।
ਹਾਂਜੀ ਹੋਰ ਤੁਸੀਂ ਕੀ ਕਰਦੇ ਔ।
ਮੈ ਸਟੀਚਿੰਗ ਦਾ ਕੰਮ ਕਰਨੀ ਆ, ਥੋੜਾ ਬਹੁਤਾ ਪਰ ਹੁੰਦਾ ਨੀ ਏਨਾ ਕਰ ਲਈ ਤਾਂ ਕਮ ਥੋੜਾ ਬਹੁਤਾ ਹੁ
ਅੱਛਾ ਅੱਛਾ ਆਹ ਉਮਰ ਦੇ ਲਿਆਜ ਨਾਲ ਫਿਰ ਨਹੀਂ ਹੁੰਦਾ। ਹਮ ਤਾਂ ਹੈਗਾ ਹੀ ਹੈ ਹੋਰ ਤੁਹਾਡੇ ਹੋਰ ਪਾਸੇ ਕਿਹੜੇ ਕਿਹੜੇ ਮੰਦਿਰ ਹੈ ਗੁਰਦੁਆਰੇ ਹੈ
ਸਾਡੇ ਹੈਗਾ ਇੱਥੇ ਇੱਕ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਦਾ ਡੇਰਾ ਸਾਹਿਬ ਦੇ ਹਾਂਜੀ ਬਹੁਤ ਮਾਨ ਤਾਂ ਲੋਕੀ ਜਾਂਦੇ ਨੇ ਬਹੁਤ ਵਿਸਾਖੀ ਦਾ ਮੇਲਾ ਬਹੁਤ ਲੱਗਦਾ ਇੱਥੇ ਹਮ ਕਾਫੀ ਦੂਰੋਂ ਦੂਰੋਂ ਹਾਂਜੀਸੀ ਜਾਂਦੇ ਹਾਂ ਝੂਡੇ ਵਗੈਰਾ ਝੂਲੇ ਬਹੁਤ ਲੱਗਦੇ ਨੇ ਕਾਫ਼ੀ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਦੇੇਖਣ
ਅੱਛਾ ਕੋਈ ਬਾਬਾ ਜੀ ਦੀ ਗੱਦੀ ਵੀ ਉੱਥੇ
ਉੱਥੇ ਗੁਰੂ ਨਾਨਕ ਦੇਵ ਜੀ ਦੇ ਬੇਟੇ ਹੋਏ ਨਾ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਗੱਦੀ ਆਈ ਵਾਰੀ ਇੱਥੇ ਗੱਦੀ ਦਾ ਕੋਈ ਬੈਖੇ ਦਿੰਦੇ ਨਾ ਹੁਣ ਵੀ ਬੈਖੇ ਦੇ ਨੇ ਸੰਤ ਹਹ ਰਮਿੰਦਰ ਦਾਸ ਜੀ ਬੈਠੇ ਰ ਨੇ ਹੁਣ ਸਾਨੂੰ
ਅੱਛਾ ਉਹ ਫੇਿਰ ਬਹਿੰਦੇ ਹੋਣੇ ਆ ਗੱਦੀ ਤੇ ਡੇਲੀ ਬਹਿੰਦੇ ਆ ਜਾਂ ਫਿਰ ਕਦੀ ਕਦੀ
ਨਹੀਂ ਵਿਸਾਖੀ ਤੇ ਜ਼ਿਆਦਾ ਬਹਿੰਦੇ ਨੇ ਵਿਸਾਖੀ ਦੇ ਸਾਰੀ ਸੰਗਤ ਦਰਸ਼ਨ ਕਰਦੀ ਨਾ ਉਹਨਾਂ ਦੇ ਆਸ਼ੀਰਵਾਦ ਦਿੰਦੇ ਨੇ ਸਭ ਨੂੰ ਤੇ ਉਸ ਤਰ੍ਹਾਂ ਤੇ ਜਿਹਲੇ ਕੋਈ ਵੀ ਮਿਲ ਸਕਦਾ ਜਾ ਕੇ ਉਹਨਾਂ ਨੂੰ ਜਿੱਥੇ ਮਰਜੀੀ ਲੰਗਰ ਪਾਣੀ ਉੱਥੇ ਚੱਲਦਾ ਹੀ ਰਹਿੰਦਾ ਵ ਕੋਈ ਬਾਹਰ ਦਾ ਬੰਦਾ ਆ ਜਾੇ ਲੰਗਰ ਪਾਣੀ ਖਾ ਸਕਦਾਵੇ ਹਾਂਜੀ ਬਹੁਤ ਸੋਹਣਾ ਭਰ ਹਾਂਜੀ ਥੋੜੀ ਕੁ ਜੂੜਰੀ ਹੈ ਬਹੁਤ ਬਈ ਮਾਨਤਾ ਦੇ ਜਾਂਦੇ ਨੇ ਜੋਤਾਂ ਵੀ ਜਗਦੀਆਂ ਜੋਤ ਜਗਾਓ ਜੋ ਮਨੋਕਾਮਨਾ ਵਖ ਪੂਰੀ ਹੁੰਦੀ ਉੱਥੇ ਸੱਚੇ ਦਿਲ ਨਾਲ ਤੁਸੀਂ ਮੰਗੋ ਜੋ ਕੁਛ ਮੰਗਣਾ ਵ ਹਾਂਜੀ ਪਤਾ ਕਾਫ ਹਾਂਜੀ ਹਾਂਜੀ ਕ ਫਿਰ ਜੂਨ ਜੁਲਾਈ ਦੇ ਵਿੱਚ ਬਰਸ ਵੀ ਮਨਾਉਂਦੇ ਸਾਰੇ ਜਿੰਨੀਆਂ ਗੱਦੀਆਂ ਹੋ ਗਈਆਂ ਨਾ ਇੱਥੇ ਉਹਨਾਂ ਦੀਆਂ ਵੀ, ਸਾਰਿਆਂ ਦੀ ਫਿਰ, ਇਕੱਠੀ ਬਰਸੀ ਮਨਾ ਲੇਂਦੇ ਨੇ। ਅਗਲੇ, ਹਾਂਜੀ। ਪਾਠ ਦਾ ਦੇ ਨੇ, ਬਹੁਤ ਜ਼ਿਆਦਾ ਇੱਥੇ ਇਕੱਠੇ ਪਾਠ ਦਾ ਰੱਖ ਲੈਂਦੇ ਨੇ, ਫਿਰ 'ਬਰਸੀ'ਮਨਾਉਂਦੇ ਨੇ ਸਾਰੇ ਸੰਤਾਂ ਦੀ। ਫੇਰ, ਦੂਰੋ- ਦੂਰੋ, ਹਾਂਜੀ- ਹਾਂਜੀ ਬਹੁਤ ਜ਼ਿਆਦਾ। ਹਾਂਜੀ। ਚੱਲ ਜਾਈ ਦਾਵੇ ਹ ਕਾਫੀ ਦੂਰ ਪਿੰਡਾਂ ਦੇ ਵਿੱਚ ਹ ਪਿੰਡ ਵਾਲੇ ਬਹੁਤ ਮੰਨਦੇਨ ਨਾ, ਜਿਹੜੇ ਆਸੇ ਪਾਸੇ ਪਿੰਡ ਨੇ। ਉਹ ਫੇਰ, ਟਰਾਲੀਆਂ ਦੀਆਂ ਟਰਾਲੀਆਂ, ਭਰਕੇ ਆਂਦੀਆਂ ਪਿੰਡਾਂ ਦੀਆਂ ਇੱਥੇ। ਹਾਂਜੀ। ਹਾਂ। ਉਹ ਨਾ ਕੀਰਤਨ ਹੁੰਦਾ, ਕੀਰਤਨ ਦਰਬਾਰ ਲੱਗਦਾ ਵੇ। ਸਭ ਕੁਛ ਰਾਗੀ ਆਉਦੇ ਨੇ, ਦੂਰੋਂ-ਦੂਰੋਂ। ਆਹ।
ਹੋਰ, ਸ਼ੋਪਿੰਗ ਸ਼ੂਪਿੰਗ ਨਹੀ ਕਰਨ ਗਏ?
ਨਹੀਂ, ਹਜੇ ਤਾਂ, ਨਹੀਂ ਗੇ ਹੈਗੇ। ਪਰ, ਮੈਂ ਜਾਣਾ ਸੀ ਫੇਰ ਥੋੜੀ ਬਹੁਤੀ ਕੀਤੀ ਸੀ, ਗੇਸ ਇੱਕ, ਦੋ ਦਿਨ ਵਾਸਤੇ ਫੇਰ ਆੇ ਗਰਮੀ ਬਹੁਤ ਏ, ਗਰਮੀ'ਚ ਨਿਕਲਣ ਤੇ ਦਿਲ ਹੀ ਨੀ ਕਰਦਾ ਕਿਤੇ।
ਹਾਂਜੀ- ਹਾਂਜੀ, ਗਰਮੀ'ਚ ਨ ਨਿਕਲਣਂਦਾ ਨੀ ਦਿਲ ਕ ਸਾਡੇ ਵੀ ਫੰਕਸ਼ਨ ਹੈ ਕਿਸੇ ਦੇ, ਉਹਨਾਂ ਦੇ ਜਾਣਾ ਅਸੀਂ ਵੀ, ਤੇ ਉਹਨਾਂ ਨੇ ਵੀ, ਇੰਨੀ ਗਰਮੀ'ਚ ਵਿਆਹ ਰੱਖ ਲਿਆ ਉਨੱਤੀ ਤਰੀਕ ਦਾ। ਰਿਲੇਟਿਵ ਵੀ ਹੈ ਸਾਡੇ ਉਹਨਾਂ ਦੇ, ਕੀਰਤਨ ਵਗੈਰਾ ਫੰਕਸ਼ਨ ਹੈ, ਅਤੇ ਫਿਰ ਉੱਥੇ ਵੀ ਜਾਣਾ। ਕੱਪੜਾ ਪਾਣ ਦੀ, ਦੇਰ ਨੀ ਫਿਰ, ਕੀਰਤਨ ਆਜ ਦਾ ਹੀ, ਏ।
ਉਹੀ ਨਾ, ਕੱਪੜੇ ਵੀ ਚਾਹੀਦੇ ਕੋਟਨ ਦੇ ਪਾਓ, ਵਿਆਹ ਸ਼ਾਦੀਆ ਚੰਗੇ ਨਹੀਂ ਲੱਗਦੇ ਹੈਗੇ। ਦੂਸਰੇ ਪਾਓ ਦੇ ਦੇਂਦੇ ਨੀ ਹੈਗੇ, ਗਰਮੀ ਬਹੁਤ ਏ।
ਹੀ ਨਾ, ਗਰਮੀ ਬਹੁਤ ਹੈ, ਉਹੀ ਨਾ। ''ਮੈਂ ਕਿਹਾ ਇੰਨੀ ਗਰਮੀ'ਚ ਤੁਸੀਂ ਵਿਆਹ ਰੱਖ ਲਿਆ, ਕਹਿੰਦੇ ਉਹ ਮੰਨੇ ਨੀ, ਨਾ। ਕੁੜੀ ਵਾਲੇ ਨਹੀਂ ਮੰਨੇ।
ਹੁਣ, ਫਿਰ ਮੰਨਣੀ ਪੈਂਦੀ ਹੈ, ਦੋਨਾਂ ਪਾਸਿਆਂ ਦੀ ਮੰਨਣੀ ਪੇਂਦੀ ਏ।
ਹਾਂਜੀ- ਹਾਂਜੀ। ਉਹ ਤੇ, ਹੈਗਾ ਹੀ ਹੈ।
ਹਾਂ।
ਇਦਾਂ ਹੀ ਆ ਤੇ ਇੰਨੀ ਗਰਮੀ'ਚ ''ਮੈਂ ਕਿਹਾ ਫੰਕਸ਼ਨ ਏ, ਰਾਤੀ ਹੈਗਾ ਤੇ ਰਾਤ ਦਾ ਹੀ।
ਹਾਂ। ਚਲੋ, ਇਹ ਵੀ ਚੰਗਾ ਵੇ, ਰਾਤ ਦਾ ਵੇ ਦਿਨ ਦਾ ਤੇ, ਹੁੰਦਾ ਫਿਰ ਉਥੇ ਬਹੁਤ
ਹਾਂਜੀ-ਹਾਂਜੀ, ਓਹ ਤੇ ਹੈਗਾ ਈ, ਏ। ਤੇ, ਮੈ ਕਿਹਾ, ਚਲੋ ਜਾਵਾਂਗੇ।
ਹੂੰ
ਤਾਂ ਕਰਕੇ।
ਅਸੀਂ, ਅੱਜ ਰੋਂਗੀ ਬਨਾਈ ਸੀ। ਸੀ ਨਾਲ, ਚੌਲ ਬਣਾਏ ਸੀ। ਤੁਸੀਂ ਕਾਦਾ, ਤ੍ੜਕਾ ਲਾਂਦੇ ਹੋ ਰੋਂਗੀ ਨੂੰ!
ਤਾਂ, ਟਮਾਟਰ, ਪਿਆਜ ਦਾ ਲਗਾਂਨੇ ਆ।
ਨਹੀਂ, ਨਹੀਂ, ਅਸੀਂ ਦਹੀਂ ਪਾਕੇ ਲਗਾਂਨੇ ਆ। ਦਹੀਂ ਲਗਾਯਾ ਕਹਿੰਦੇ ਬਹੁਤ ਸਵਾਦ ਹੁੰਦਾ, ਟੇਸਟ ਆ ਜਾਦਾਂ ਏ ਦਹੀਂ ਬਸ, ਮਸਾਲਾ ਭੁੰਨ ਲਿਆ ਚੰਗੀ ਤਰ੍ਹਾਂ। ਲਸਣ, ਲੁਸਾਂ, ਪਿਆਜ ਪਾਕੇ, ਅਦਰਕ ਪਾਕੇ ਇੱਕ ਕੌਲੀ ਦਹੀਂ ਪਾ ਦਿੱਤੀ, ਓ ਫਿਰ ਚੀਜਲੇਸ ਲਾਲ ਹੋ ਗਿਆ ਤੇ ਸਾਰਾ, ਵਿੱਚ ਥੋੜੀ ਦੇਗੀ ਮਰਚ, ਮਸਾਲੇ ਪਾਤੇ ਫੇਰ ਰੋਂਗੀ ਪਾ ਦਿਓ, ਤੇ ਦੁਬਾਰਾ ਇੱਕ ਸੀਟੀ ਵਜਾ ਦੋ। ਕੁੱਕਰ'ਚ ਪਾਕੇ ਪਹਿਲਾਂ ਤੇ ਉਬਾਲ ਲੈਣੀ ਨਾ ਰੋਂਗੀ। ਫਿਰ, ਛਿਲਕਾ-ਛੁਲਟਾ ਲਾ ਲੈਣਾ, ਫਿਰ ਜਿੰਨਾ ਤੁਸੀ ਰੱਖਣਾ ਵੇ ਤੇ, ਫਿਰ ਇੱਕ ਸੀਟੀ ਮਰਵਾ ਲਵੋ
ਠੀਕ, ਅੱਛਾ ਕੋਈ ਨੀ ਮੈਂ ਵੀ ਟਰਾਈ ਮਾਰਾਂਗੀ ਵੈਸੇ ਬਣਾਈ ਟਮਾ ਪਿਆ ਟਮਾਟਰ ਪਾ ਲੀ। ਦਈ ਨਹੀਂ ਪਾਇਆ ਕਦੀ ਵੀ ਪਾ ਕੇ ਦੇਖੋਗੀ ਹੁਣ ਮੈਂ ਦਈ। ਅੱਛਾ ਅੱਛਾ, ਠੀਕ ਆ ਠੀਕ ਆ ਵਧੀਆ ਸਗੋਂ। ਹੋਰ ਹੋਰ ਸੁਣਾਓ ਬਜ਼ਾਰ ਬਜ਼ੂਰ ਜਾਂਦੇ ਹੁੰਦੇ ਓ ਮਾਰਕਿਟ।
ਹਾਂਜੀ, ਕਦੇ ਕਦੇ ਚੱਲ ਜਾਈਦਾ ਵੇ।
ਅੱਛਾ ਅੱਛਾ, ਨਹੀਂ ਜਿੱਦਾਂ ਹੁਣ ਤੁਸੀਂ ਸਟੀਚਿੰਗ ਕਰ ਜਦੋਂ ਕੋਈ ਸਮਾਨ ਸਮੂਨ ਲੈਣ ਜਾਂਦੇ ਹੋਣੇ ਤੁਸੀਂ ਲੈਸਾਂ ਲੁਸਾਂ ਟਾਈਮ ਲਵਾਂਦੇ ਹੀ ਆ ਲੋਕੀ।
ਚੱਲ ਜਾਈਦਾ। ਵੈਸੇ ਤੇ ਸਾਡੀ ਮੇਰੀ ਵਹੁਟੀ ਆ ਸਾਡੀ ਮੇਰੇ ਬੇ ਬੇਟੀਆਂ ਮੈਨੂੰ ਓਹਿਓ ਸਾਰਾ ਸਮਾਨ ਲਿਆ ਦਿੰਦੀਆਂ ਨੇ।
ਹਾਂ, ਚਲੋ ਵਧੀਆ ਗੱਲ
ਕਿਉਂਕਿ ਮੇਰੇ ਕੋਲ ਰਿਹਾ ਨਹੀਂ ਜਾਂਦਾ।
ਹਾਂਜੀ ਹਾਂਜੀ, ਕਿਉਂਕਿ ਅੱਜਕੱਲ ਫੈਸ਼ਨ ਬੜਾ ਹੋ ਗਿਆ ਨਾ ਲੇ
ਹਾਂਜੀ, ਬਹੁਤ ਜਿਆਦਾ ਲੈਸਾਂ ਲਵਾਂਦੀਆਂ ਮੈਂ ਤਾਂ ਜਿਆਦਾ ਕਹਿ ਦੀਨੀ ਆ ਕਿ ਤੁਸੀਂ ਆਪੇ ਲਿਆ ਦੇ ਦੋ ਮੈਨੂੰ ਕੋਈ ਕਸਟਮਰ ਐਸੇ ਹੁੰਦੇ ਨੇ ਜਿਹੜੇ ਨਹੀਂ ਲਿਆ ਕੇ ਕੇ ਦਿੰਦੇ ਹੈਗੇ। ਫਿਰ ਆਪੇ ਲਿਆ ਹਾਂਜੀ ਆਪੇ ਲਿਆਣਾ ਪੈਂਦਾ ਵੈ।
ਉਹੀ ਨਾ ਰੀਲ, ਬੁੱਕ ਬੁਕਰਮ ਹੋ ਗਈ, ਲਾਈਨਿੰੰਗ ਹੋ ਗਈ ਇਦਾਂ ਦੀਆਂ ਚੀਜ਼ਾਂ ਫਿਰ ਚਾਹੀਦੀਆਂ ਹੁੰਦੀਆਂ ਨਾ।
ਡੱਬੇ ਕੱਠੇ ਲੈ ਆਓ ਰੀਲਾਂ ਦੇ ਰੰਗ ਨੀ ਮਿਲਦੇ। ਹੈਗੇ ਹਾਂਜੀ ਓਹੀ ਨਾ ਇਸ ਕਰਕੇ ਫਿਰ ਮੈਂ ਕਾਫੀ ਮੈਂ ਡੱਬੇ ਮੰਗਾਏ ਸੀ ਫਿਰ ਕਲਰ ਦੀ ਬਹੁਤ ਪ੍ਰੋਬਲਮ ਹੁੰਦੀ ਐ। ਹੁਣ ਮੈਂ ਜਿੰਨਾ ਚਾਹੀਦਾ ਹੁੰਦਾ ਓਨੀ ਹੀ ਮੰਗਾਨੀ ਆ। ਆਹ
ਅੱਛਾ ਅੱਛਾ, ਹਾਂ ਕਲਰ ਵੀ ਬੜੇ ਅਜੀਬ ਅਜੀਬ ਜੇ ਆ ਰਹੇ ਆ। ਅਲੱਗ ਬੜੇ ਅਲੱਗ ਅਲੱਗ ਇੱਕ ਕਲਰ ਦੇ ਪਤਾ ਨੀ ਕਿੰਨੇ ਕਲਰ ਬਣਾ ਦਿੱਤੇ ਹੋਏ ਉਹਨਾਂ ਨੇ
ਐਸੇ ਹੁੰਦੇ ਨੇ ਮਿਲਦੇ ਹੀ ਨਹੀਂ। ਰੀਲ ਦਾ
ਮਿਲਦਾ ਹੀ ਨਹੀਂ ਹੈਗਾ ਕਈ ਵਾਰੀ ਨਾ ਹਾਂ ਉਹ ਤਾਂ ਹੈਗਾ ਹੀ ਆ ਪਹੁੰਚੇ ਵੀ ਅੱਜ ਕੱਲ ਬੜੇ ਡਿਜ਼ਾਇਨ ਵਾਲੇ ਚੱਲ ਪਏ ਆ। ਹਾਂ, ਫਰਸ਼ੀ ਸਲਵਾਰ ਦਾ ਤੁਹਾਡੇ ਵਾਲੇ ਪਾਸੇ ਵੀ ਬੜਾ ਫੈਸ਼ਨ ਐ।
ਹਾਂਜੀ ਹਾਂਜੀ, ਉਹਦੇ ਤੇ ਪਹੁੰਚੇ ਈ ਬੜੇ ਬੜੇ ਚੋੜੇ ਬਣਾਂਦੀਆਂ ਨੇ ਮੈਨੂੰ ਤੇ ਸਗੋਂ ਐਨਾ ਪਸੰਦ ਨਹੀਂ ਹੈਗਾ। ਪਰ ਕਹਿੰਦੀ ਆ ਚੋੜੇ ਬਣਾਓ ਚੋੜੇ ਬਣਾਓ ਕਿੰਨੇ ਕੁ ਚੋੜੇ ਬੰਦਾ ਬਣਾ ਲਵੇ।
ਹਾਂ, ਉਹ ਤਾਂ ਹੈਗਾ ਹੀ ਐ ਬੜਾ ਫੈਸ਼ਨ ਹੋ ਗਿਆ ਸਾਡੇ ਵਾਲੇ ਪਾਸੇ ਬੜਾ ਫੈਸ਼ਨ ਐ ਉਹਦਾ ਜਣਾ ਖਣਾ ਉਹਦੇ ਪਿੱਛੇ ਈ ਪਾਗਲ ਹੋਇਆ ਤਾਂ ਫਰਸ਼ੀ ਸਲਵਾਰ ਪਿੱਛੇ।
ਕਟਿੰਗ ਦਾ ਵੀ ਓਹੀ ਸਾਬ ਐ ਨਾ ਤਿੰਨ ਇੰਚ ਦੀ ਤੇ ਉੱਪਰੋਂ ਕਟਾਈ ਉਹਦੀ ਪਾਣੀ ਪੈਂਦੀ ਐ ਦੇਖਲੋ। ਫਰਸ਼ੀ ਸਲਵਾਰ ਦੀ ਹਾਂਜੀ ਤਾਂ ਫਿਰ ਪਹੁੰਚਾ ਸਿੱਧਾ ਰਹਿੰਦਾ ਵੇ। ਹਾਂਜੀ, ਮੈਨੂੰ ਵੀ ਨੀ ਸੀ ਐਨਾ ਪਤਾ ਫਿਰ ਮੈਂ ਹਾਂਜੀ ਹਾਂਜੀ। ਮੈਂ ਉਥੋਂ ਦੇਖਿਆ ਸੀ ਯੂਟਿਊਬ ਤੋਂ ਉਹਦੀ ਕਟਿੰਗ ਦੇਖੀ ਸੀ।
ਅੱਛਾ ਅੱਛਾ,
ਲਾਗਿਆ ਸੀ ਕਟਿੰਗ ਉਹਦੀ ਦਾ ਫੇਰ ਹੁਣ ਮੈਂ ਜੇ ਸੀਣੀ ਹੋਵੇ ਉਸ ਤਰ੍ਹਾਂ ਹੀ ਮੈਂ ਕਟਿੰਗ ਕਰਨੀ ਆ ਜਿਹੜਾ ਕਿਸੇ ਲਈ ਨਹੀਂ ਕੁਛ ਪਤਾ ਲੱਗ ਦਾ ਹੈਗਾ ਯੂਟਿਊਬ ਤੋਂ ਦੇਖ ਲਈ ਦਾ ਫਿਰ। ਡਿਜ਼ਾਇਨ ਜ਼ਿਆਦਾ ਬਹੁਤ ਸੋਹਣੇ ਡਿਜ਼ਾਇਨ ਦੱਸਦੇ ਨੇ।
ਅੱਛਾ ਠੀਕ ਆ ਠੀਕ ਆ ਚਲੋ ਭੈਣ ਜੀ ਫੇਰ ਠੀਕ ਆ ਮੈਂ ਨਾ ਜ਼ਰਾ ਕੰਮ ਕਰ ਲਵਾਂ। ਠੀਕ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।